ਹੋ ਸ ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ।
ਹਾਂਜੀ, ਹੋਰ ਵਧੀਆ ਹਾਂਜੀ। ਕਿਸ ਤਰ੍ਹਾਂ ਯਾਦ ਕੀਤਾ ਹੈ।
ਬਸ ਮੈਂ ਕੁਛ ਨ ਤੁਹਾਨੂੰ ਪਤਾ ਅੱਜ ਕੱਲ੍ਹ ਮੌਸਮ ਇੰਨਾ ਗੰਦਾ ਚੱਲ ਰਿਹਾ ਹੈ ਤੇ ਨਾ ਉਹ ਮੇਰੀ ਕੁੜੀ ਦਾ ਨਾ ਹੇਅਰ ਫੋਲ ਬੜਾ ਹੋ ਰਿਹਾ ਸੀ। ਤੇ ਹਾਂਜੀ, ਤੇ ਮੈਂ ਅਹ ਸੁਣਿਆ ਸੀ ਤੁਸੀਂ ਧਾਰ ਤੇਲ ਬਣਾਇਆ। ਜੀ। ਤੇ ਰਿਜ਼ਲਟ ਬੜਾ ਅੱਛਾ ਆਇਆ ਸੀ। ਤੇ ਤੁਸੀਂ ਮੈਨੂੰ ਦੱਸੋਗੇ ਤੇਲ ਕਿੱਦਾਂ ਕੁ ਬਣਾਇਆ ਸੀ।
ਤੇਲ ਬਣਾਇਆ ਸੀ। ਉਹਦੇ ਵਿੱਚ ਕੜੀ ਪੱਤਾ, ਔਰ ਆਮਲੇ ਨਾਰੀਅਲ ਦਾ ਤੇਲ ਦੇ ਵਿੱਚ
ਅੱਛਾ, ਗੋਲੇ ਦਾ ਤੇਲ ਲੈ ਕੇ
ਹਾਂ ਉਹਦੇ ਚ ਕੜ੍ਹੀ ਪੱਤਾ ਜਿੰਨਾ ਬਣਾਣਾ ਅੰਦਾਜ਼ੇ ਨਾਲ ਪਾ ਲਓ, ਉਹਦੇ 'ਚ ਫਿਰ ਕੜ੍ਹੀ ਪੱਤਾ ਪਾ ਲਓ, ਥੋੜ੍ਹਾ ਦਸ ਬਾਰਾਂ ਪੱਤੇ ਪਾਓ।
ਅੱਛਾ, ਅੱਛਾ
ਅਰ ਅਰ ਅਰੰਡੀ ਦਾ ਤੇਲ ਮਿਲਾਓ ਵਿੱਚ ਥੋੜ੍ਹਾ
ਅੱਛਾ ਠੀਕ
ਹਾਂ ਇਹ ਮਿਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕਾੜੋ ।
ਹਾਂਜੀ ਠੀਕ ਹੈ ਠੀਕ ਹੈ ਹੂ
ਠੰਡਾ ਕਰਕੇ ਔਰ ਛਾਣ ਲਵੋ
ਅੱਛਾ ਅੱਛਾ ਅੱਛਾ ਇਥੇ ਵੈਸੇ ਐ ਤਾਂ ਬੜਾ ਆਸਾਨ ਏ। ਵੈਸੇ ਤੁਸੀਂ ਦੱਸ ਰਹੇ ਸੀ ਨਾ ਕੋਈ ਮੇਥ ਰਹੇ ਨੇ ਤਨਨੇ ਕੇਹੜੀ
ਉਹ ਮੇਥਰੇ ਕਲੋਂਜੀ ਮੇ ਹਾਂਜੀ ਇਹ ਵਾਲਾ ਤੇਲ ਤੇ ਦੂਸਰਾ ਬਣਾਇਆ ਸੀ ਮੇਥਰੇ ਪਾਏ ਸੀ ।ਹੈਂ ਇਹਂ ਦੋਨੋ ਹੀ ਹੈ ਗੇ ਵਾਲਾ ਵਾਸਤੇ ਇਸਸੇ ਵੀ ਵਾਲ ਜ਼ਰਾ ਟੁੱਟਦੇ ਨਹੀਂ ਹੈ ਵਾਲ ਕੜੀ ਪੱਤੇ ਨਾਲ ਤੇ ਵਾਲਾਂ ਦੀ ਗਰੋਥ ਹੁੰਦੀ ਹੈ।
ਅੱਛਾ ਅੱਛਾ ਅੱਛਾ ਨਹੀਂ ਮੋਟੇ ਕੁ ਕਰ ਮੇਰੇ ਮੋਟੇ ਵਾਲ ਮਤਲਬ ਪੁਤਲੇ ਬੜੇ ਹੋ ਗਏ ਨੇ ਉਹ ਨਾ ਕੁਝ ਵਾਲ ਬੜੇ ਖੁੱਲੇ ਰੱਖਣ ਲੱਗ ਗਏ
ਆ ਹਾਂ ਤੇ ਅੱਜ ਕੱਲ੍ਹ ਬੱਚੇ ਫੈਸ਼ਨ ਹੋ ਗਏ ਨਾ ਟੀ ਵੀ ਵੇਖਦੇ ਨੇ ਮੋਬਾਇਲ ਵੇਖਦੇ ਨੇ ਮੋਬਾਇਲ 'ਚ ਉਹ ਦੇਖਦੇ ਨੇ ਬੱਚਿਆਂ ਵਾਲੀ ਉਹ ਬਾਰਵੀ ਵਾਲੀਆਂ ਜਿਵੇਂ ਬਾਰਵੀਹ ਬਣੀ ਹੁੰਦੀ ਉਵੇਂ ਕਹਿੰਦੀਆਂ ਸਾਨੂੰ ਪੋਲੇਟ ਕਰੋ
ਆਹ ਉਹ ਤੇ ਗੱਲ ਸਹੀ ਹੈ ਤੇ ਫੇਰ ਉਹੀ ਬਸ ਪੜਿਆ ਉਹਦੇ ਚੱਕਰ ਚ ਹੀਰ ਫੋਲ ਦੇ ਚੱਕਰ ਚ ਇਨੇ
ਹਾਂ ਵੀ ਪਾ ਲੋ ਮੇਥਰੇ ਪਾ ਲੋ ਥੋੜੇ ਜਿਹੇ, ਥੋੜ੍ਹੀ ਜਿਹੀ ਕਲੂੰਜੀ ਪਾਲ ਲੋ ।
ਹਮ -ਹਮ ।
ਹਾਂ ।ਦੋ ਚਰਨ ਲੋਂ ਪਾਲੋ । ਨਾਰੀਅਲ ਦੇ ਤੇਲ 'ਚ ਉਹ ਕੜੀ ਪੱਤਾ ਵੀ ਨਾਲ ਵਿੱਚ ਪਾਓ ਇਹਦੇ 'ਚ ਹਾਂ ।
ਕੜੀ ਪੱਤਾ ਲੋਂਂਗ ਤੇ ਉਹ ਕੀ ਮੇਥਰੇ ਠੀਕ- ਠੀਕ । ਤੇ ਇੱਕ ਕੰਮ ਕਰਦੀ ਹਾਂ ਮੈਂ ਤੁਸੀਂ ਨਾ ਮੈਨੂੰ ਫੇਰ ਤੋਂ ਜਿਹਰਾ ਪਰ ਬੋਲਣਾ ਮੈਂ ਨਾ ਅਗਲੀ ਿੱ ਲੈਂਦੀ ਹੈ ਵਾਰ ਨਾ ਮੈਂ ਭੁੱਲ ਜਾਣਾ ਹਾਂਜੀ ਇੱਕ ਮਿੰਟ ਮੈਂ ਨਾ ਕਾੱਪੀ -ਪੈਨ ਲੈ ਲ ।
ਦੋ ਸੌ ਗ੍ਰਾਮ ਨਾਰੀਅਲ ਦਾ ਤੇਲ ਲੈ ਲਓ ।
ਇੱਕ ਮਿੰਟ ਹਾਂ । ਹਾਂਜੀ ਇੱਕ ਮਿੰਟ, ਇੱਕ ਮਿੰਟ ਹਾਂਜੀ ਲੈ ਲਿਆ ।
ਦੋ ਚਮਚ ਨਾਰੀਅਲ ਦਾ ਤੇਲ ਲਵੋ ਅੰਦਾਜ਼ੇ ਨਾਲ ਦੋ ਹਾਂ ਅੰਦਾਜ਼ੇ ਨਾਲ ਦੋ ਚਮਚ ਕਲੋਂਜੀ
ਹਾਂਜੀ
ਚਮਚ ਮੇਥਰੇ
ਠੀਕ ਹੈ ।
ਥੋੜੇ ਜੇ ਉਹ ਪਾਲੋ ਕੜੀ ਪੱਤਾ ।
ਠੀਕ ਹੈ ।
ਔ ਆਮਲੇ ਦਾ ਪਾਊਡਰ ਮਿਲ ਜਾਏ । ਤੇ ਉਹ ਵਧੀਆ ਉਹ ਸਾਰਿਆਂ ਤੋਂ ਵਧੀਆ ਉਹ ਵਾਲਾਂ ਤੋਂ ਦੀ ਗਰੋਥ ਅੱਛੀ ਕਰਦਾ । ਬਸ ਇਹਨਾਂ ਨੂੰ ਕਾੜ ਕੇ ਤੇ ਤਲ ਲੋ
ਠੀਕ ਹੈ, ਠੀਕ ਹੈ, ਠੀਕ ਹੈ, ਤੇ ਉਹ ਅੱਛਾ ਤੇ ਵੈਸੇ ਹਫ਼ਤੇ ਚ ਕਿੰਨੀ ਵਾਰ ਲੈਣਾ ਤੇ
ਦੋ -ਤਿੰਨ ਵਾਰ ਲਾਓ ।ਹਫ਼ਤੇ 'ਚ ਰਾਤ ਵੇਲੇ ਲਾਓ ਸੋਣ ਵੇਲੇ
ਅੱਛਾ ਅੱਛਾ, ਠੀਕ ਹੈ। ਤੇ ਫੇਰ ਅੱਗੇ ਸਰਦੀਆਂ ਚ ਉਹ ਨਹੀਂ ਹੋ ਜਾਂਦਾ ।
ਕੁਛ ਵੀ ਨਹੀਂ ਹੁੰਦਾ ।
ਜਮ ਚ ਹਦੇ ਵੀ ਜਾਂਦਾ ਸਿਰ ਚ
ਜਮਦਾ ਨਹੀਂ ਹੈ
ਅੱਛਾ ਉਹੀ ਮੈਂ ਕਿਹਾ ਕਈ ਵਾਰ ਸਰਦੀਆਂ ਚਿਰ ਜ਼ਮ ਜਾਂਦਾ ਨਾ ਤੇਲ
ਨਹੀਂ ਨਹੀਂ ਕੋਈ ਨਹੀਂੀ ਜਮਦਾ
ਅੱਛਾ ਅੱਛਾ ਅੱਛਾ ਬਸ ਗੋਲੇ ਦਾ ਤੇਰ ਦੀ ਹੁੰਦੀ ਏ
ਹਾਂ ਹਾਂ ਹਾਂ ਸਰ੍ਹੋਂ ਦੇ ਤੇਲ ਚ ਵੀ ਬਣ ਜਾਂਦਾ
ਅੱਛਾ ਤੇ ਉਹੈਲ ਸਕੂਲ ਤੇ ਨੀ
ਨਾ ਨਾ ਨਾ ਨਹੀਂ ਮੈਂ ਖੁਸ਼ਬੂ ਉਡ ਜਾਂਦੀ ਹੈ ਨਾ ਸਮਾਨ ਸਾੜ ਗਿਆ ਤੇ ਖੁਸ਼ਬੂ ਉ
ਅੱਛਾ ਠੀਕ ਹੈ ਕਿਉਂਕਿ ਬੱਚੇ ਫੇਿਰ ਸਕੂਲ ਜਾ ਦੇ ਨੇ ਨਾ ਉਹ ਫੇਰ ਤੁਹਾਨੂੰ ਪਤਾ ਹੀ ਹੈ
ਹਾਂਜੀ
ਹਾਂਜੀ ਤਾਂ ਕਰਕੇ ਹਮ ਬਸ ਮੈਂ ਮੈਂ ਕਿਹਾ ਤੇਲ ਜ਼ਰਾ ਲਿਖਵਾ ਲਾ
ਹਾਂ ਹੁਣ ਛੁੱਟੀਆਂ ਹੋ ਜਾਂਦੀਆਂ ਹੁਣ ਲਗਾਤਾਰ ਇੱਕ ਮਹੀਨੇ ਸੇਵਾ ਕਰ ਲਓ
ਹਾਂ ਉਹੀ ਦੇਖਦੀ ਹਾਂ ਕਿਉਂਕਿ ਤਾਂ ਇਹ ਉਹ ਇ ਤੇ ਲਗਵਾਉਂਦੀ ਵੀ ਨੀ ਛੁੱਟੀਆਂ ਚ ਹੀ ਤੇ ਜ਼ਿਆਦਾ ਫੈਸ਼ਨ ਆਉਂਦਾ ਹੈ ਛੁੱਟੀਆਂ ਚ ਘੁੰਮਣ ਜਾਣਾ ਵਾਲ ਖੁੱਲੇ ਰੱਖੋ ਘੁੰਮਣ ਜਾਣਾ ਹੈ ਇੱਥੇ ਤੇ ਇਹ ਕਰੋ ਉਹ ਐਵੇਂ ਗੁਤ ਕਰੋ ਤੇ ਮੈਂ ਕਿਹਾ ਚਲੋ ਕੋਈ ਨੀ ਦੇਖਦੇ ਹਾਂ ਹੀ ਤੇ ਸਕੂਲ ਤੇ ਆ ਹੁੰਦਾ ਦੋ ਗੁੱਤ ਕਰਕੇ ਜਾਣੀਆਂ ਨੇ ਤੇਲ ਲਾ ਕੇ ਸੈਟਰਡੇ ਟੂ ਸੰਡੇ ਔਰ ਸੰਡੇ ਨੂੰ ਹੀ ਸੀ ਤੁੁੱਪਣਾ ਹੈ ਤੇ ਫਿਰ ਸੰਡੇ ਨੂੰ ਕੋਈ ਦਿੱਕਤ ਨਹੀਂ ਆਦੀ ਫਿਰ ਹਾਂਜੀ ਤਾਂ ਕਰਕੇ ਤੇ ਉਹੀ ਸਕੂ ਖੁੱਲੇ ਹੋਣ ਤੇ ਫਿਰ ਘੱਟ ਹੀ ਵਾਲ ਖੁੱਲਦੇ ਨੇ
ਹਾਂਜੀ ਹੋਰ ਸਭ ਵਧੀਆ ਠੀਕ ਹੈ ਬੱਚੇ ਹਾਂ ਹਾਂ ਬੱਚੇ ਠੀਕ ਨੇ
ਹਾਂ ਹੋਰ ਹੁਣੇ ਤੰਗ ਕਰਦੇ ਪੈਸੇ ਸੀ ਆੀਆਂ ਪਈਆਂ ਹੋਣੀਆਂ ਆਵਾਜ਼ਾਂ ਬਹੁਤ ਤੰਗ ਕਰਦੇ ਨੇ ਦੋਨੋ ਜੀ ਨੇ ਹਾਂਜੀ ਓਹੀ ਓਹੀ ਹਾਂਜੀ ਹਾਂ ਓਹੀ ਤੇ ਮੈਂ ਕਹਿ ਦ ਸੀ ਚਲੋ ਤੇਲ ਤੇ ਠੀਕ ਕਿ ਵੀ ਸ਼ੈਂਪੂ ਵੀ ਮਤਲਬ ਕਿ ਘਰ ਬਣਾਉਦੇ ਹੋ ਕੇ ਉਹ
ਨਹੀਂ ਸ਼ੈਂਪੂ ਤੇ ਬੱਚੇ ਨੂੰ ਕੋਈ ਵਰਤੋ ਰੇ ਨਾਲ ਈ ਸਹੀ ਰੈਂਦਾ ਐ। ਬਾਰ ਬਾਰ ਨੀ ਚੇਂਜ ਕਰਨਾ ਚਾਈਦਾ। ਦਾ ਸ਼ੈਂਪੂ ਵੀ ਇੱਕੋ ਹੀ ਵਰਤੋ ਜੇ ਤੇਲ ਵੀ ਇੱਕੋ ਵਰਤੋ ਬੱਚੇ ਦੇ ਵਾਲ ਆਪੇ ਸਹੀ ਰਹਿਨ ਦੇ ਨੇ।
ਠੀਕ ਹੈ। ਇੱਕ ਤੇ ਐ ਹੇਅਰ ਫੋਲ ਇੰਨਾ ਹੁੰਦਾ ਪਿਆ ਨਾ
ਹਾਂ। ਹਰੀ ਸਬਜ਼ੀਆਂ ਹੁੰਦੀਆਂ ਨਾ, ਬੱਚੇ ਖਾਣ ਪੀਣ ਦੇ ਉੱਤੇ ਡਿਪੈਂਡ ਕਰਦਾ ਐ।
ਹਾਂ ਹਰੀ ਸਬ, ਅਰੇ ਕੁਝ ਚਿੜੀ ਵੀ ਹੋ ਗਈ ਏ ਨਾ ਤੇ ਉਹ ਜ਼ਿਆਦ ਦਾ ਝੜਨ ਲਗੇ ਵਾਲ। ਇੱਕਦਮ ਤੋਂ ਈ‌ ਐਦੇ ਦੇ ਚੜੇ ਨੇ ਬਹੁਤ ਸਾਰੇ, ‌ ਵਰਨਾ ਪਹਿਲੇ ਬੜੇ ਭਾਰੇ ਸੀ, ਤੇ ਹੁਣ
ਪਾਣੀ ਨਹੀਂ ਰੋਟ ਟੀ ਨੀ ਖਾਣੀ ਸਬਜ਼ੀ ਨੀ ਖਾਏਗਾ ਹਰੀਆਂ। ਤੇ ਹੋਏਗਾ ਈ ਬੱਚੇ ਨੂੰ
ਤੇਲ ਯਾ ਦੇਖਾ ਕੋਈ ਘਰ ਬਣਾ ਕੇ ਤਾਂਕੀ ਨਾ ਥੋੜੇ ਸੇ ਵਾਲਾਂ ਨੂੰ ਫਰਕ, ਵਰਨਾ ਨਾ ਵੱਡੇ ਹੋਣ ਤੱਕ ਐਦੇ ਬਿਲਕੁਲ ਈ ਘੱਟ ਜ ਜਾਣੇ ਨੇ ਵਾਲਾ ਐਦੇ ਉਹੀ ਥੋੜਾ ਹੁਣ ਕਰ ਲਿਆ, ਕਰ ਲਿਆ। ਫੇਰ ਬਾਅਦ ਜੋ ਤੇ ਆਪ ਪਈ ਇਹਨਾਂ ਨੇ ਐ ਫੈਸ਼ਨ ਕਰਨਾ ਐ ਤੇ, ਹਾਂਜੀ, ਹਾਂਜੀ ਤਾਂ ਕਰਕੇ। ਹਮ ਹਾਂਜੀ, ਓਈ। ਤੇ ਬਸ ਕੁਛ ਨੀ ਹੋਰ। ਮੈਂ ਕਹਿ ਰਹੀ ਸੀ ਕਿ ਤੁਸੀਂ ਅ ਹੁਣੇ ਕੁੜੀ ਨੂੰ ਈ‌ ਮਿਲੇ ਓ ਨਾਂ?
ਹੈਂ, ਕੁੜੀ ਦੇ ਤਾਂ ਬੜੇ ਲੰਬੇ ਵਾਲ ਬਣਾਏ ਸੀ। ਮੇਰੀ ਕੁੜੀ ਤੇ ਹੁਣ ਜੋਬ ਕਰਦੀ ਐ। ਕੁੜੀ ਦੇ ਤਾਂ ਬੜੇ ਲੰਬੇ ਵਾਲ ਕੀਤੇ। ਹਾਂ, ਜਦ ਤੋਂ ਨੌਕਰੀ ਕਰਨ ਲੱਗੀ, ਫੈਸ਼ਨ ਸ਼ਨ ਆ ਗਏ ਨੇ, ਮਾਂ ਵਾਲੇ। ਵਾਲ ਥੋੜ੍ਹੇ ਹਲਕੇ ਹੋ ਗਏ। ਬੜੇ ਲੰਬੇ ਬਾਲ
ਅੱਛਾ, ਉਹੀ, ਹਾਂ ਮੈਂ ਦੇਖਿਆ ਸੀ। ਬਹੁਤ ਸਾਲ ਹੋ ਗਏ, ਹਾਂ। ਤਾਂ ਈ ਮੈਂ
ਚੋਰੀ ਹੁੰਦੀ ਮੇਰੇ ਕੌਲ
ਅੱਛਾ ਅੱਛਾ ਅੱਛਾ ਹਾਂ ਉਹ ਹੈ ਬੱਚੇ ਛੋਟੇ ਛੁੱਟੀਆ ਨੇ ਕਰਲੋੋ ਕਰਲੋੋ ਫਿਰ ਵੱਡੇ ਹੋ ਕੇ ਤੇ ਬਸ ਇਹ ਹੀ ਸਭ ਹੁੰਦਾਏ ਤਾਂ ਹੀ ਮੈਂ ਕਿਹਾ ਹੁਣ ਕਰਵਾ ਲੈ ਕਰਵਾਣਾ ਹੈ ਤੇ ਬਾਅਦ ਚੋਂ ਇਹਨੇ ਹੱਥ ਵੀ ਨਹੀਂ ਦੇਣੇ ਵਾਲ ਫਿਰ ਹਾਂਜੀ ਉਹ ਤੇ ਹੈ ਹਮ ਤੇ ਹੋਰ ਮੈਂ ਕਹਿ ਰਹੀ ਸੀ ਵੈਸੇ ਮਤਲਬ ਕਿ ਰੋਜ਼ ਵੀ ਲਗਾ ਲਈਏ ਤੇ
ਹਾਂ ਰੋਜ਼ ਲਾਓ ਥੋੜਾ ਥੋੜਾ ਸਭ ਤੋਂ ਵਧੀਆ ਜੜ੍ਹਾਂ ਤੇ ਲਾਓ ਥੱਲੇ ਵਾਲਾਂ ਲਾਓ ਚੰਗੀ ਤਰ੍ਹਾਂ ਮਸ ਚਸ ਸਿਰ ਨੂੰ ਚੱਸੋ ਕੰਨਾਂ ਦੇ ਉੱਤੇ ਚੱਸੋ ਹਾਂ ਓਨਾ ਫ਼ਰਕ ਪੈਂਦਾ
ਅੱਛਾ ਤੇ ਉਹੀ ਨਾ ਹੁਣ ਦੇ ਮਤਲਬ ਕਿ ਮੈਂ ਬਣਾਉਦੀ ਹਾਂ ਤੇ ਵੈਸੇ ਬਣਾਉਣ ਵੇਲੇ ਵੀ ਮੈਂ ਨਾ ਮੈਂ ਤੁਹਾਨੂੰ ਇੱਕ ਵਾਰੀ ਕਰ ਲਾਗੀ ਕੋਲ ਤਾਂ ਕਿ ਉਹ ਨਾ ਭੁੱਲ ਵੈਸੇ ਤਾਂ ਨਹੀਂ ਪਕਾਉਂਦੇ
ਪੱਖ ਜਾ ਚੰਗੀ ਜੜਾ ਰੰਗ ਪਲਟ ਜਾਂਦਾ ਨਾ
ਅੱਛਾ ਤੇ ਉਹ ਉਹ ਜਿਸ ਤਰ ਕਿ ਅਸੀਂ ਕਈ ਵਾਰ ਤੇਲ ਗਰਮ ਕਰਦੇ ਨਾ ਤਾਂ ਤੇਲ ਉੱਡ ਜਾਂਦਾ ਹੈ
ਨਾ ਨਾ ਨਾ ਨਾ ਪੱਕ ਦਾ ਚੰਗੀ ਤਰ੍ਹਾਂ ਉਬਲਦਾ ਨਾ ਤੇਲ ਤੇ ਰੰਗ ਛੱਡ ਜਾਂਦਾ
ਅੱਛਾ ਠੀਕ ਠੀਕ ਹੈ ਮੈਂ ਕਿਹਾ ਕਿਧਰੇ ਮੈਂ ਤੇਲ ਗਰਮ ਕਰਾਂ ਤੇ ਉਹ ਅੱਦਾਂ ਤੇ ਲੋੜੀ ਜਾਏ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਜਿਆਦਾ ਪਕਾਵਾਂਗੀ ਤੇ ਉਹ ਉਡ ਜਾਏਗਾ।
ਨਹੀਂ, ਨਹੀਂ ਉਡੇਗਾ ਕੁਛ ਨਹੀਂ ਉੱਡਦਾ ਨਾ ਹੀ ਦਾ ਓਨਾ ਹੀ ਰਹਿੰਦਾ ਤੇਲ ਤੇ। ਮੈਂ ਤਾਂ ਕਿੰਨੀ ਵਾਰ ਬਣਾ ਬੈਠੀ ਹੋਈ ਆ।
ਅੱਛਾ, ਬਸ ਮੈਨੂੰ ਇਹ ਸੀ ਮੈਂ ਕ ਤੇਲ ਪਤਾ ਨੀ ਗਰਮ ਹਲਕਾ ਜ ਗੁਣਗੁਣਾ ਕਰਨਾ ਹੀ ਆ ਜ਼ਿਆਦਾ ਦੇਰ
ਨਹੀਂ, ਨਹੀਂ ਰੇਜਾ ਦਵਾ ਕੇ ਫੇਰ ਬੰਦ ਕਰਨਾ।
ਅੱਛਾ ਬੰਦ ਕਰ ਦੇਈ ਏ।
ਹਾਂ, ਹਾਂ ਕਾਂੜ ਕੇ ਰੇੇਜਾ ਦੁਆ ਕੇ ਚੰਗੀ ਤਰ੍ਹਾਂ ਬਸ।
ਅੱਛਾ ਕਾਰਡਣ ਨਾਲ
ਹਾਂ ਰੰ ਪੱਲਟੇ ਗਾ ਨਾ ਤੇਲ, ਤਾਈ।
ਅੱਛਾ, ਅੱਛਾ, ਅੱਛਾ, ਅੱਛਾ, ਠੀਕ ਹੈ, ਠੀਕ ਹੈ, ਕੋਈ ਨੀ ਮੈਂ ਤੇ ਹਾਂਜੀ ਬਣਾਵਾਂ ਗੀ।ਹੋਰ ਰੋਟੀ ਵਗੈਰਾ ਹੋ ਗਈ ਤੁਹਾਡੀ
ਹਾਂਜੀ ਬਣਾਉਂਦੀ ਪਈ ਰੋਟੀ ਸਮਾਂ ਸਬਜੀ ਰੋਟੀ -ਰੂਟੀ ਉਹੀ ਬਣਾਉਂਦੀ ਏ। ਨਾ ਬਾਜ਼ਾਰ ਜਾਣਾ ਸੀ ਜਰਾ ਸਮਾਨ ਪਨੀਰ ਲਿਆਣਾ ਸੀ। ਹੋਰ ਕੁਛ ਨਹੀਂ। ਔਹਨੇ ਈ ਬਣਾ ਔਹਹੀ ਬਣਾਉਂਦੀ ਰੋਟੀ -ਰੂਟੀ। ਹਾਂਜੀ।
ਠੀਕ ਹੈ, ਓਹੀ, ਉਹੀ ਮੈਂ ਕਿਹਾ ਤੁਹਾਡੀ ਤੇ ਖੈਰਾ ਅੱਠ- ਨੌ ਵਜੇ
ਆਹੋ, ਆਹੋ, ਨੀਬੜ ਜਾਂਦੀ ਹੈ ਮੇਰਾ ਬੱਚਾ। ਆਹ!
ਔਹੀ ਚਲੋ, ਚਲੋ ਕੋਈ ਨੀ, ਕੋਈ ਨੀ ਹਾਂਜੀ ਚਲੋ ਤੁਸੀਂ ਫਿਰ ਕਰਦੇ ਰ ਮੈਂ ਬਣਾਵਾਂਗੀ।ਤੇ ਫੇਰ ਮੈਂ ਤੁਹਾਨੂੰ ਦੱਸਾਂਗੀ।
ਹਾਂ, ਹਾਂ ਇਹ ਤੇ ਆਪਣੇ ਤੁਹਾਡੇ ਉੱਤੇ ਵੇਖੋ ਆਪੇ ਪਤਾ ਲੱਗਦ ਜ੍ਹਾ ਕੀ ਹਿਸਾਬ -ਕਿਤਾਬ ਹੈ?
ਅੱਛਾ, ਮਤਲਬ ਹਫ਼ਤੇ ਤੱਕ ਲਗਾਵਾਂਗੀ ਤੇ ਪਤਾ ਲੱਗੇਗਾ? ਕਿ ਬਈ, ਹੋ ਵੀ ਰਹੇਣੇ ਕਿ ਨਹੀਂ ਗੌ੍ਖ ਹੈਨਾ। ਅੱਛ । ਛਾ ਠੀਕ ਹੈ।ਚਲੋ ਫੇਰ ਮੈਂ ਹਫ਼ਤੇ ਤੱਕ ਕਰਦੀਆਂ।
ਠੀਕ, ਠੀਕ ਹੈ, ਠੀਕ ਹੈ, ਓਕੇ- ਓਕੇ ।